ਹੈਲੋ ਬ ਇੰਦਰ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਹਾਂਜੀ ਵਧੀਆ ਵਧੀਆ ਹੋਰ ਸੁਣਾਓ, ਕੀ ਕਰ ਰਹੇ ਸੀ? ਬੱਚੇ ਨਹੀਂ ਘਰ।
ਬਸ ਵਿਹਲੀ ਬੈਠ ਏ ਸੀ, ਔਰ ਮੋਬਾਈਲ ਹੱਥ ਤੁਸੀਂ ਮੋਬਾਇਲ ਫੋਨ ਚੱਲ ਰਿਹਾ ਸੀ, ਠੀਕ ਹੈ ਥੋੜਾ ਜਿਹਾ, ਹਾਂਜੀ ਥੋੜਾ ਜਿਹਾ ਟਾਈਮ ਮਿਲਦਾ ਤੇ ਚਲਾ ਲੈਣੇ ਆ, ਆਪਾਂ ਵੀ।
ਹਾਂ ਉਹ ਤਾਂ ਹੈ ਹੀ ਹੈ, ਮੋਬਾਇਲ ਦਾ ਇਹੀ ਹੁੰਦਾ ਚਲੋ, ਜਦੋਂ ਬੰਦੇ ਨੂੰ ਲੱਗਾ ਅਸੀਂ ਬੋਰ ਹੋ ਰਹੇ ਹਾਂ, ਜਾਂ ਫ੍ਰੀ ਬੈਠੇ ਹਾਂ ਚਲੋ।
ਹਮ। ਚਲੋ ਕਦੇ ਕਦਾਰ ਕੌਲ ਕਰ ਲੀਤੀ ਕਿਸੇ ਫਰੈਂਡ ਨੂੰ, ਕਦੇ ਆਪਣੇ ਪੇਕੇ ਕਰ ਲਈ ਉਹ ਥੋੜਾ ਜਿਹਾ ਟਾਈਮ ਪਾਸ ਹੋ ਗਿਆ, ਉਹਦੇ ਇਲਾਵਾ ਫਿਰ ਸੋਸ਼ਲ ਮੀਡੀਆ ਹੈਗਾ
ਰੀਆਂ ਕਿਸੇ ਨੂੰ ਫੋਨ ਕਰ ਲੋ, ਜਾਂ ਮੋਬਾਇਲ ਤੇ ਕੁਛ ਦੇ
ਦੇਖੋ, ਹਾਂ, ਉਹਨ ਇਹ ਜਿਹੜਾ ਵੀਡੀਓ ਕੋਲ ਦਾ ਓਪਸ਼ਨ ਆ ਗਿਆ, ਬਹੁਤ ਵਧੀਆ ਹੈਗਾ। ਥੋੜਾ ਜਿਹਾ ਦੇਖ ਕੇ ਗੱਲ ਹੋ ਜਾਂਦੀ ਹੈ ਨਾ, ਉਹ ਥੋੜਾ ਦੂਰ ਹਾਂਜੀ ਜਿਹੜੇ ਦੂਰ ਬੈਠੇ ਬੈਠੇ ਨੇ, ਉਹ ਵੀ ਇਵੇਂ ਲੱਗਦਾ ਕਿ ਸਾਡੇ ਕੋਲ ਦੀ
ਹਾਂਜੀ ਹੈ ਬੰਦਾਦੀ ਰੂਟੀਨ ਵੀ ਅਗਲੇ ਦੀ ਚੈੱਕ ਹੋ ਜਾਂਦੀ ਨਾਲੇ ਹੋ ਜਾਂਦਾ ਕਿ ਆਏ ਅਸੀਂ, ਇੱਕ, ਦੂਜੇ ਨੂੰ ਮਿਲਦੇ ਹਾਂ।
ਜਦੋਂ ਦੇ ਸਮਾਰਟਫੋਨ ਆਏ ਨੇ ਬਹੁਤ ਸੁਖ ਹੋ ਗਿਆ।
ਇਹ ਤਾਂ ਹੈ, ਸੁੱਖ ਤਾਂ ਹੋਇਆ ਹੀ ਹੈ। ਸੁੱਖ ਵੀ ਹੋਇਆ, ਨੁਕਸਾਨ ਵੀ ਹੋ ਗਿਆ।
ਨੁਕਸਾਨ ਦੇਖੇ। ਅਹ ਮਤਲਬ ਇਹ ਹੈਗਾ ਨਾ, ਕਿ ਸਾਨੂੰ ਤੇ ਪਤਾ ਹੈ। ਕਿ ਨੁਕਸਾਨ ਇਹਦੇ ਚ ਕਿਤਨਾ ਨੁਕਸ ਨੁਕਸਾਨ ਹੈਗਾ ਤੇ, ਆਪਾਂ ਸਮਝਦਾਰ ਹੈ। ਆਪਾਂ ਨੁਕਸਾਨ ਨਹੀਂ ਚੁੱਕਦੇ। ਆਪਾਂ ਤਾਂ ਥੋੜ੍ਹੀ ਦੇਰ ਵੇਖਿਆ ਤੁਹਾਨੂੰ ਪਤਾ ਹੈ, ਲਿਮਿਟ ਹੈਗੀ ਇਹਦੀ ਵੀ ਹੋਰ ਆਪਾਂ ਕੀ ਕਰਨਾ ਜ਼ਿਆਦਾ ਗਲਤ ਦੇਖ ਕੇ ਵੀ ਕੀ ਕਰਨਾ ਤੇ, ਬਾਕੀ ਬੱਚਿਆਂ ਲਈ ਹੈ ਹਾਂਜੀ ਬੱਚਿਆਂ ਲਈ ਹੈ ਕਿ ਵੀ ਉਹਨਾਂ ਨੂੰ ਸੋਚਣਾ ਪੈਣਾ ਕਿ ਵੀ ਕਿੰਨਾ ਯੂਜ ਕਰਨਾ ਚਾਹੀਦਾ ਇਹਦਾ
ਤੇ ਫਰੋਡ ਵੀ ਕਿੰਨੇ ਵੱਧ ਗਆਂ ਨਾ।
ਰੋਰ ਵੀ ਵੱਧ ਗਏ ਨੇ। ਬਾਕੀ ਜਨਰੇਸ਼ਨ ਨੂੰ ਤਾਂ
ਨਾ ਫਲਾਣੇ ਸਕੈਮ ਤੋਂ ਬਚੋ, ਦੂਜੇ ਸਕੈਮ ਤੋਂ ਬਚੋ, ਅੱਜ-ਕਲ ਨਿੱਤ ਨਵਾਂ ਸਕੈਮ ਹੁੰਦਾ। ਨਿੱਤ ਨਵਾਂ ਬੰਦਾ ਉਹ ਸੋਚਦਾ ਕੀ ਕਰੇ, ਕੀ ਨਾ ਕਰੇ, ਕੋਈ ਲਿੰਕ ਨੂੰ ਤੁਸੀਂ ਕਲਿੱਕ ਨਹੀਂ ਕਰਨਾ ਕੋਈ ਕੁਛ ਨੀ
ਹਾਂਜੀ। ਉਹ ਤੇ, ਹੈ ਹੀ ਹੈਗਾ, ਦੇਖੋ ਇਹ ਤਾਂ ਇਹ ਤਾਂ ਕੋਈ ਵੱਡੀ ਗੱਲ ਨੀ, ਹੈ ਤਾਂ ਸਾਰੀ ਚੀਜ਼ਾਂ ਨਾਲ ਨਾ ਚੰਗਾ ਮਾੜਾ ਤੇ ਹੁੰਦਾ ਈਏ ਠੀਕ ਹੈ ਨਾ ਕੋਈ ਵੀ ਚੀਜ਼ ਪਰਫੈਕਟ ਤੇ ਹੈਗੀ ਨੀ ਐ। ਵੀ
ਏ, ਤਾ, ਹੈ ਈ, ਐ, ਹਰੇਕ ਚੀਜ਼ ਜਿਹੜੀਆਂ ਚੀਜ਼ਾਂ ਆਈਆਂ ਦੇਖੋ ਪੈਲੇ ਸਿਨੇਮਾ ਆਯਾ ਸੀ, ਔੰਦਾ ਵੀ ਫੈਦੇ ਸੀ ਨੁਕਸਾਨ ਸੀ ਫੇਰ ਟੀ ਵੀ ਆਯਾ, ਫੇਰ ਫੈਦੇ ਸੀ ਨੁਕਸਾਨ ਸੀ। ਵਿਗਿਆਨ ਨੇ ਜਿੰਨੀ ਤਰੱਕੀ ਕੀਤ ਤੀ ਔੰਦੇ ਵੀ ਫੈਦੇ ਵੀ ਹੋਏ ਨੁਕਸਾਨ ਵੀ ਹੋਏ ਹੁਣ ਔੰਦੇ ਵਿੱਚ ਵੀ ਆ ਗਿਆ ਐੰਦੇ ਵੀ ਵਿਚ ਫੈਦੇ ਵੀ ਨੇ, ਨੁਕਸਾਨ ਵੀ ਨੇ।
ਹਾਂ, ਏਥੇ ਸਾਡੇ ਤੇ ਮੁਨਸਬ ਕਰਦੈ ਕਿ ਅਪਾਂ ਕੀ ਚੁੱਕਣੈ ਹੈਨਾ, ਫਾਇਦਾ ਚੁੱਕਣਾ ਏ, ਕੇ ਨੁਕਸਾਨ ਚੁੱਕਣੈ, ਇਹ ਤੇ ਆਪਾਂ ਬਸ ਏਹ ਹੈ ਕਿ ਬੱਚ ਚੈ ਨੂ ਅਸ ਸਿਖਾਈ ਰੱਖੀਏ ਔੰਨਾਂ ਨੂੰ ਵੀ, ਐ ਚੀਜ਼ ਦਾ ਅਹਸਾਸ ਹੋਣਾ ਚਾਈਦਾ ਵੀ ਕਿੰਨਾ ਏ। ਤ ਕਿਆ ਚੀਜ਼ ਤੁਸੀਂ ਵੇਖਣੀ ਐ ਤੇ, ਕਿਆ ਨਹੀਂ ਵੇਖਣੀ ਹੈਨਾ।
ਬਿਨਾਂ ਬਾਦ ਚਵੀ ਕੈਦੇ ਆਪਣੈ ਫਿਰਾਣੀ ਔ ਪੀਣੀ ਨਾ, ਕਰ ਸਕਦੇ ਨਹੀਂ।
ਨੀਂ ਕਰ ਸਕਦੇ ਐ ਤੇ, ਨ੍ਹੀਂ ਕਰ ਸਕਦੇ ਐ ਏਸ ਗੱਲ ਤੇ ਬੱਚੇ ਨੀ ਹਾਂਜੀ। ਓਹੀ ਹੈ ਕਿ ਜਿੰਨਾਂ ਚਿਰ ਉਨਾਂ ਨੂੰ ਫੋਨ ਨਹੀਂ ਵੀ ਦੇਂਗੇ ਤੋਂ ਵੀ ਪਿੱਛੇ ਰੈ ਜਾਣਗੇ, ਫੋਨ ਦੇਣਾ ਵੀ ਜ਼ਰੂਰੀ ਹੈਗਾ ਬੱਚਿਆਂ ਨੂੰ। ਹੋਣ, ਦੇਖੋ ਬਾਰ ਪੜ੍ਹਨ ਜਾਂਦੇ ਨੇ ਤਾਂ ਵੀ, ਜ਼ਰੂਰਤ ਹੁੰਦੀ ਏ। ਦੇਰ ਹੋ ਰੀ ਐ, ਸਵੇਰ ਹੋ ਰੀ ਐ।
ਹਾਂਜੀ ਸੁਖ ਏਹੋ
ਤੇ ਆਪਾਂ ਨੂੰ ਵੀ ਤਸੱਲੀ ਹੋ ਜਾਂਦੀ ਐ ਕਿ, ਹੁਣੇ ਆ ਰਹੇ ਏ।
ਨਾਲੇ, ਅੱਜ- ਕੱਲ੍ਹ ਜੇੜੇ ਮੋਬਾਇਲਾਂ ਜਾ, ਗੇ, ਨਾ, ਕੀ, ਜਿਵੇ ਪੇਸ਼ਨ ਲਗਾ ਦਿੰਦਾ ਕਿਤੇ ਆਪਾਂ ਨੂੰ ਪਤਾ ਲੱਗਦਾ ਕਿੱਥੇ ਜਾ ਰਿਹਾ, ਕਿੱਥੇ ਨਹੀਂ ਸਮਝ ਆ ਜਾਂਦੀ ਹੈ।
ਹਾਂ ਪੜ੍ਹਾਈਆਂ ਵੀ ਤਾਂ, ਸਾਰੀ ਹੁਣ ਫੋਨਾਂ ਅਤੇ
ਹਾਂਜੀ ਨਾਲੇ ਆਪਾਂ ਲੋਕੇਸ਼ਨ ਵੀ ਚੈੱਕ ਕਰ ਸਕਦੇ ਹਾਂ ਬੱਚਾ ਆਪਣਾ ਇੱਥੇ ਵੀ ਸਹੀ ਜਗ੍ਹਾ ਤੇ ਪਹੁੰਚ ਗਿਆ, ਨਹੀਂ ਪਹੁੰਚਿਆ ਜਾਂ ਕਿੱਥੋਂ ਆ ਰਿਹਾ ਕਿਹੜੇ ਰਸਤੇ ਆ ਰਹੇ, ਫਿਰਰ ਆਪਾਂ ਨੂੰ ਇਹ ਵੀ ਦੱਸ ਸਕਦੇ ਹ ਮੈਂ ਕਿਸ ਚ ਚਾਰ ਆਵਾਂ ਉਹਦਾ ਨੰਬਰ ਕੀ
ਉਹੀ ਤਾਂ ਗੱਲ ਹੈ, ਨਾ ਸਾਰਾ ਸੁੱਖ ਵੀ ਤਾਂ ਹੈਗਾ ਨਾ, ਉਹ ਸੋਚੀਏ ਨਾ। ਬਈ ਬੱਚੇ ਗਲਤ ਵੇਖਣਗੇ, ਬਸ ਉਹਨਾਂ ਦੇ ਵੇਖ ਣ ਨਾਲ ਆਪਾਂ ਛੋੜ ਨੀ ਸਕਦੇ ਨਾ। ਫੋਨ ਕਹਿ ਵੀ ਨੀ ਸਕਦੇ ਔਰ਼਼, ਅੱਜ ਕੱਲ ਬੱਚਿਆਂ ਕੋਲ ਕੁਛ ਵੀ ਨਹੀਂ ਛੁਪਿਆ ਹੋਇਆ ਦੇਖੀਏ ਬ ਸਾਰਾ, ਕੁੱਝ ਜਾਂਦਾ। ਹੁੰਦੇ ਨ। ਪੜ੍ਹਾਈਆਂ ਵੀ ਇਨੀਆਂ ਆ ਗਈਆਂ ਨੇ ਕਿ ਬੱਚ ਬੱਚਿਆਂ ਨੂੰ ਸਾਰਾ ਕੁੱਛ ਪਤਾ ਹੀ ਹੈਗਾ ਹੈਨਾ ਬਸ ਉਹੀ ਹੈ, ਕਿ ਬਸ ਇਹਦੇ ਨਾਲ ਆਪਣਾ ਟਾਈਮ ਹਾਂਜੀ ਜਿਹੜਾ ਉਹ ਟਾਈਮ ਖ਼ਰਾਬ ਕਰਦੇ ਨੇ ਗਲਤ ਵੇਖ -ਵੇਖ ਕੇ ਉਹ ਪਹਿਲੇ ਇਹਨਾਂ ਨੂੰ ਸੋਚਣਾ ਚਾਹੀਦਾ, ਪਹਿਲੇ ਆਪਾਂ ਕੁਛ ਬਣ ਜਾਈਏ, ਕੁਛ ਕਰ ਲਈਏ, ਉਹਦੇ ਬਾਅਦ ਇਹ ਚੀਜ਼ਾਂ ਤਾਂ ਵੇਖਣ ਕੋਈ
ਲੱਗਦਾ ਕੀ ਅੱਜ ਕੱਲ ਇਹ ਬੜਾ ਸੁੱਖ ਹੋ ਗਿਆ ਕਿ, ਆਪਾਂ ਨੂੰ ਇਨੀਆਂ ਕਿਤਾਬਾਂ ਨੀ ਦੇਖਣੀਆਂ ਪੈਂਦੀਆਂ ਕੁਛ ਲੱਭਣਾ ਹੋਵੇ ਕੁਛ ਸਮਝਣਾ ਹੋਵੇ ਚੱਟ ਆਪ ਕੱਢ ਲਈਦਾ ਇਹ ਵ
ਹੋਰ ਕੀ, ਹੋਰ ਕੀ। ਆਹ ਸਾਰਾ ਕੰਮ ਬੱਚਾ ਹੋਲੀ। ਹੋਮਵਕ ਆਗੇ ਨੇ
ਚੁੱਪ ਹੋਗਿਆ ੀਆਂ ਦੇ ਵਿੱਚ
ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਕੀ ਕਰ ਸਕਦੇ ਆ ਹਨਾ ਦੋਨੋ ਚੀਜ਼ਾਂ ਹੈ ਤੇ ਸੁੱਖ ਵੀ ਮਿਲਣਗੇ ਤੇ ਪਰੇਸ਼ਾਨੀਆਂ ਵੀ ਹੋਣਗੀਆਂ।
ਪ੍ਰੋਜੈਕਟ ਬਣਾਣਾ
ਹਾਂਜੀ ਬਿਲਕੁਲ
ਹੈ ਕੋਈ ਨਡਲ ਬਣਾਣਾ ਤਾਂ ਵੀ ਸਾਰਾ ਕੁਛ ਹੈਲੋ